ਹੈਲੋ ਹਾ ਕਾਲ ਜੀ
ਕਾਲ ਹੋਰ ਸੁਣਾਓ
ਹੋਰ ਬਸ ਵਧੀਆ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ
ਹਾਂਜੀ ਮੈਂ ਵੀ ਵਧੀਆ ਹੋਰ ਮੈਂ ਸੁਣਿਆ ਤੁਸੀਂ ਤੁਸੀਂ ਸ਼ੋ ਖੱਲੀ ਐ ਨਵੀਂ ਮੇਕਅਪ ਦੀ
ਜੀ ਹਾਂਜੀ ਬਸ ਕੁਛ ਨਹੀਂ ਬਸ ਬੈਠੇ ਰ ਸੀ ਤੇ ਬਸ ਮੈਨੂੰ ਮੇਰੀ ਦੀਦੀ ਨੇ ਆਈਡੀਆ ਦਿੱਤੇ ਕਹਿੰਦੇ ਤੂੰ ਏਦਾਂ ਕਰ ਲੈ ਤੇ ਬਸ ਸ਼ੋਪ ਓਪਨ ਕਰ ਲਈ ਸੀ ਫਿਰ ਮੈਂ ਹਾਂ ਹਰ ਇੱਕ ਚੀਜ਼ ਦੀ ਮੈਂ ਉਹ ਰੱਖ ਲੀ ਸੀ ਅਸੈਸਰੀ ਨਵੇਂ ਡਰੈੱਸ ਨਾਲ ਬੈਗ ਵੀ ਹੇਅਰ ਅ
ਮਤਲਬ ਵੂਮਨਸ ਦਾ ਵੂਮੈਸ ਦਾ ਗਰਲਜ਼ ਦਾ ਸਾਰਾ ਸਮਾਨ ਤੁਹਾਡੇ ਕੋਲ ਅਵਲੇਬਲ ਹੈ ਠੀਕ ਹੈ ਠੀਕ
ਤੁਹਾਨੂੰ ਨਾ ਉਹ ਭੇਜ ਦਾਂਗੀ ਆਪਣੀ ਸ਼ੋਪ ਦਾ ਲੋਕੇਸ਼ਨ ਵਗੈਰਾ ਨਾ ਤੁੂੰ ਸਾਰਾ ਕੁਝ ਦੱਸ ਦਾਂਗੀ ਤੇ ਤੁਸੀਂ ਜ਼ਰੂਰ ਆ ਕੇ ਨਾ ਇੱਕ ਵਾਰੀ ਦੇਖ ਨਾ
ਹਾਂਜੀ ਹਾਂਜੀ ਕੋਈ ਨੀ ਹਾਂਜੀ ਕੋਈ ਨੀ ਮੈਂ ਜ਼ਰੂਰ ਆਵ ਹਾਂਜੀ ਉਸ ਸਾਈਡ ਆਈ ਨਾ ਅਗਰ ਤੁਹਾਡੇ ਉਸ ਏਰੀਏ ਵਾਲੇ ਪਾਸੇ ਆਈ ਤੇ ਮੈਂ ਜ਼ਰੂਰ ਆਵਾਂ ਵੈਸੇ ਮੈਂ ਸੋਚ ਰਹੀ ਸੀ ਅੱਜ ਕੱਲ੍ਹ ਮਤਲਬ ਜਾਣਾ ਸੀ ਥੋੜੇ ਸ਼ੋ ਪਿੰਗ ਕਰਨੀ ਸੀ ੀ ਵਿਆਹ ਆ ਰਿਹਾ ਸੀ ਘਰ ਹਾਂਜੀ ਤੇ ਕੋਈ ਨੀ ਮੈਂ ਆਵਾਂਗੀ ਤੁਹਾਡੇ ਕੋਲ ਹੀ ਆਜਾਂਗੀ ਹਾਂਜੀ
ਹਾਂਜੀ ਹਾਂਜੀ ਜ਼ਰੂਰ ਆਣਾ ਮੈਂ ਤੁਹਾਨੂੰ ਚੀਜ਼ਾਂ ਬਾਰੇ ਸਖਾ ਦੱਸ ਵੀ ਦੇਵਾਂਗੀ ਤੁਹਾਨੂੰ ਪਤਾ ਤੇ ਹੈ ਨਾਲੇ ਅੱਜ ਕੱਲ੍ਹ ਕਿੰਨਾ ਕਿੰਨਾ ਕੁਛ ਆ ਗਿਆ ਹੋਇਆ ਇੰਨੇ ਵਧੀਆ ਵਧੀਆ ਪ੍ਰੋਡਕਟਸ ਵੀ ਆਏ ਹੋਏ ਨੇ ਮੇਰੇ ਕੋਲ ਤਾਂ ਸਾਰਾ ਅਵੇਲੇਬਲ ਆ ਹਮ ਹਮ ਟੂ ਇਨ ਵਨ ਥ੍ਰਰੀ ਇਨ ਵਨ ਵਾਲਾ, ਪਰੋਡਕਸ ਵੀ ਹੈਗੇ ਮੇਰੇ ਕੋਲ ਤੁਸੀਂ ਦੇਖਿਆ ਹੋਨਾ ਨਾ ਅੱਜ ਕੱਲ ਕਰੀਮਸ ਆਈਆਂ ਹੋਈਆਂ ਨੇ,
ਹਾਂਜੀ ਹਾਂਜੀ ਮਤਲਬ ਉਹਦੇ ਵੀ ਮਤਲਬ ਇੱਕ, ਕਰੀਮ ਦੇ ਅੰਦਰ ਬਹੁਤ ਸਾਰੇ ਮਿਕਸਚਰ ਹੁੰਦੇ ਆ ਕਿ ਸਾਨੂੰ ਪਹਿਲੇ ਤੇ ਮਤਲਬ ਪਹਿਲੇ ਤੇ ਕੀ ਹੁੰਦਾ ਸੀ ਅ ਦੋ ਤਿੰਨ ਸਾਲ ਪਹਿਲੇ ਮਤਲਬ ਅਲੱਗ ਅਲੱਗ ਲਗਾਣੀ ਪੈਂਦੀ ਸੀ। ਹੁਣ ਇੱਕ ਲਗਾਓ ਸਾਰੀ ਛੁੱਟੀ।
ਉਹਨਾਂ ਵਿੱਚ ਕੀ ਹੁੰਦਾ ਆ ਕਿ ਉਹ ਲਗਾ ਕੇ ਦੇਖੋ ਉਹਦੇ ਵਿੱਚ ਪ੍ਰਾਈਮਰ ਵੀ ਆ ਗਿਆ ਨਾ ਉਸ ਤੋਂ ਬਾਅਦ ਸਾਡੀ ਥੋੜ੍ਹੀ ਜਿਹੀ ਸ਼ਾਈਨ ਵੀ ਆ ਗਈ, ਸਾਡਾ ਕਰੀਮ ਵੀ ਲੱਗ ਗਈ, ਸਾਡਾ ਤਿੰਨੋ ਬੇਸ ਨਾ ਇਕੱਠਾ ਹੋ ਜਾਂਦਾ ਆ। ਉਹ ਠੀਕ ਰਹਿੰਦਾ ਐ ਪਹਿਲੇ ਵਾਲੇ ਦਾ ਤਾਂ ਇਦਾਂ ਹੁੰਦਾ ਸੀ ਕਿ ਕਿੰਨੀਆਂ ਚੀਜ਼ਾਂ ਤੁਸੀਂ ਲਾ ਲਓ ਜਿੰਨੀਆਂ ਚੀਜ਼ਾਂ ਲਾਉ ਉਨੀਆਂ ਥੋੜ੍ਹੀਆਂ ਹੁੰਦੀਆਂ ਨੇ ਸਾਡੀਆਂ ਤੇ
ਹਾਂਜੀ
ਹੁਣ ਤਾਂ ਤੁਸੀਂ ਮਤਲਬ ਜਿਵੇਂ ਚਲੋ ਹਾਂ ਹਰ ਇੱਕ ਤਰੀਕੇ ਦਾ ਅਲੱਗ-ਅਲੱਗ ਮੇਕਅਪ ਦਾ ਕਰਨ ਦਾ ਤਰੀਕਾ ਹੁੰਦਾ ਐ ਕਿ, ਅਸੀਂ ਕਿਵੇਂ ਕਰ ਸਕਦੇ ਆਂ ਕਿੱਦਾਂ ਕਰਾਂਗੇ ਹਨਾਂ, ਇਹ ਕਰਨ ਵਾਲੇ ਤੇ ਵੀ ਡਿਪ ਪੈਂਡ ਹੁੰਦਾ ਆ
ਹਾਂਜੀ, ਉਹ ਤਾਂ ਹਾਂਜੀ ਕਈ ਤਾਂ ਬਹੁਤ ਜਿਵੇਂ ਬਲੈਸ਼ਰ ਲੈ ਲਓ ਤੁਸੀਂ ਬਲੈਸ਼ਰ ਨੂੰ ਮਤਲਬ ਬਹੁਤ ਜ਼ਿਆਦਾ ਲਗਾ ਦਿੰਦੇ ਆ ਉਹ ਕਿੰਨਾ ਓਵਰ ਲੱਗਦਾ ਐ, ਇੱਕ ਉਹ ਨਾ ਉਹਦਾ ਇੱਕ ਤਰੀਕਾ ਹੁੰਦਾ ਐ ਕਿ ਕਿਵੇਂ ਲਗਾਣਾ, ਇੱਕ ਡੋਟ-ਡੋਟ ਡੋਟਸ ਮਤਲਬ ਬਸ ਦੋ ਤੋਂ ਤਿੰਨ ਡੋਟ ਤੇ ਮਤਲਬ ਬਹੁਤ ਹੁੰਦੇ ਨੇ
ਬਿਲਕੁਲ ਬਿਲਕੁਲ ਦੇਖੋ ਉਹ ਅਗਰ ਤਾਂ ਤੁਸੀਂ ਵਧੀਆ ਕੰਪਨੀ ਦਾ ਬਲਸ਼ਰ ਹਾਂ। ਬਹੁਤ ਜ਼ਿਆਦਾ ਉਹ ਨਾ ਬੜਾ ਔਖ ਔੜ ਜਿਹਾ ਲੱਗਦਾ ਜੇ ਇੰਨਾ ਜ਼ਿਆਦਾ ਬੜਾ ਗੰਦਾ ਲੱਗਦਾ ਆ, ਮੈਂ ਤੁਹਾਨੂੰ ਇੱਥੇ ਕਿਹਾ ਆ ਹਰ ਇੱਕ ਤਰ੍ਹਾਂ ਦਾ ਨਾ ਹਾਂ ਹਾਂ ਅਲਗ ਅਲੱਗ ਤਰੀਕੇ ਦੀ ਨਾ ਜਿਵੇਂ ਕਰੀਮਸ ਹੁੰਦੀਆਂ ਬਲਸ਼ਰਸ ਹੁੰਦੇ ਨੇ ਫਾਊਂਡੇਸ਼ਨਸ ਹੁੰਦੀਆਂ ਨੇ, ਲਪਿਸਟਿਕ ਹੁੰਦੀਆਂ ਨੇ ਇਹਨਾਂ ਲਗਾਵਾਉਣ ਦਾ ਬਹੁਤ ਤੇ ਸਿਰਫ਼ ਪ੍ਰੋਡਕਟ ਦੀ ਚੀਜ਼ ਆਉਂਦੀ ਏ ਬ੍ਰੈਂਡ ਦੀ ਚੀਜ਼ ਆਉਂਦੀ ਦੇਖ ਲਓ ਜੇ ਤੁਸੀਂ ਕੋਈ ਲੋਗੇ ਅੱਠ ਸੌ ਨੋ ਸੌ ਰੁਪਏ ਵਾਲੀ ਲਿਪਸਟਿਕ ਤੇ ਠੀਕ ਐ, ਫਿਰ ਤੁਸੀਂ ਜਿਹੜੀ ਲੋਗੇ ਦੋ ਸੌ ਢਾਈ ਸੌ ਦੀ ਯਾਂ ਸੌ ਡੇਢ ਸੌ ਰੁਪਏ ਵੇਖੋ ਦੋਨਾਂ ਚ ਫਰਕ ਨਹੀਂ ਐ। ਕੁਆਲਿਟੀ ਫਰਕ ਵੀ ਕੁਆਲਿਟੀ ਫਰਕ ਵੀ ਆਇਆ ਦੇਖੋ ਜਿਵੇਂ ਹੁਣ ਹਦੇ ਜਿਹੜੇ ਮਹਿੰਗੀ ਲਿਪਿਸਟਿਕ ਯੂਜ਼ ਕਰਦੇ ਉਹਦੇ ਵਿੱਚ ਕੀ ਹੁੰਦਾ ਆ ਲ ਗਾਹਕ ਏ ਨਾ ਤੁਸੀਂ ਉਹਨੂੰ ਛੱਡ ਦੋ ਮਤਲਬ ਸਵੇਰੇ ਲਾਈਏ ਨਾ ਉਹ ਅਗਲੇ ਦਿਨ ਵੀ ਤੁਹਾਡੇ ਨਾਲ ਲੱਗੀ ਰਹੇਗੀ ਹੇਣਾ ਜਿਥੇ ਸਾਨੂੰ ਆਦਤ ਹੁੰਦੀ ਹੈ ਸੀ ਪ ਖਾ ਲੈਂਦੇ ਹੋ ਲਿਪਸ ਨੂੰ ਤੇ ਉਹ ਸਾਡੀੇ ਤਾਂ ਵੀ ਲੱਗੀ ਰਹਿੰਦੀ ਆ ਜਿਹੜੀ ਤੁਸੀਂ ਘੱਟ ਰੇਟ ਵਾਲੀ ਜਾਂ ਕੁਛ ਓਦਾਂ ਨੋਰਮਲ ਲੈਲੋਗੇ ਉਹ ਨਾ ਥੋੜ੍ਹੀ ਜਿਹੀ ਖਰਾਬ ਹੁੰਦੀ ਹੋ ਕਿ ਤੁਸੀਂ ਤੁਹਾਨੂੰ ਦਿਨ 'ਚ ਦੋ ਦੋ ਤਿੰਨ ਤਿੰਨ ਵਾਰ ਲਾਉਣੀ ਪੈਂਦੀ ਹੈ ਬਸ ਇਹੀ ਚੀਜ਼ਾਂ ਦਾ ਤੇ ਫ਼ਰਕ ਹੁੰਦਾ ਆ
ਸਹੀ ਗੱਲ ਹੈ ਮੇਰੇ ਕੋਲ ਮੈਂ ਇੱਕ ਦੋ ਲਈਆਂ ਹੋਈਆਂ ਉੱਤਰਦੀਆਂ ਨੇ ਮੈਨੂੰ ਜਬਰਦਸਤ ਉਤਾਰਨੀਆਂ ਪੈਂਦੀਆਂ ਨੇ ਹੋਣ ਲਈਆਂ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
ਫ ਹਾਂ ਬੇਸ਼ੱਕ ਮੇਕਅਪ ਦੇ ਵਿੱਚ ਸਾਾਨਾ ਥੋੜ੍ਹਾ ਰੇਟ ਜਿਹੜਾ ਹੁੰਦਾ ਉਹ ਥੋੜ੍ਹਾ ਕੋਸਟਲੀ ਹੋ ਜਾਂਦਾ ਆ ਬਟ ਦੇਖੋ ਚੀਜ਼ ਵੀ ਵਧੀਆ ਹੁੰਦੀ ਹੈ ਤੇ ਦੂਜੀ ਚੀਜ਼ ਆਉਂਦੀ ਕਿ ਕਰਨ ਵਾਲੇ ਤੇ ਡਿਪੈਂਡ ਕਰਦਾ ਤੇ ਤਯੋ
ਹਮ ਹਾਂਜੀ ਹਾਂਜੀ ਉਹੀ ਨਾ ਫੇਰ ਮਤਲਬ ਅਗਰ ਚੀਜ਼ ਲੈਣੀ ਹੈ ਤੇ ਵਧੀਆ ਲਓ ਇੱਕੋ ਵਾਰੀ ਕਿਲ ਬੇਕਾਰ ਚੀਜ਼ ਲੈ ਕੇ ਕੀ ਫਾਇਦਾ ਉਹਦੇ ਸਾਈਡ ਇਫੈਕਟ ਵੀ ਹੋ ਸਕਦੇ ਨੇ ਮਤਲਬ ਸਹੀ ਵੀ ਨਹੀ ਮਤਲਬ ਉਹ ਚੀਜ਼ ਮਤਲਬ ਉਹ ਲੁੱਕ ਤੂ ਵੀ ਨਹੀਂ ਆਉਂਦਾ ਫਿਰ
ਬਿਲਕੁਲ ਬਿਲਕੁਲ ਦੇਖੋ ਨਾ ਅਗਰ ਤੁਸੀਂ ਸਹੀ ਚੀਜ਼ਾਂ ਸਭ ਯੂਜ ਕਰੋਗੇ ਤੁਹਾਡਾ ਫੇਸ ਵੀ ਅੱਛਾ ਲੱਗੇਗਾ ਬ੍ਰਈਟ ਲੱਗੇਗਾ ਹੇਨਾ ਕਿ ਜੇ ਤੁਸੀਂ ਮੇਕਅੱਪ ਵੀ ਥੋੜ੍ਹਾ ਨਿਊਡ ਮੇਕਅਪ ਕਰਾਓਗੇ ਤੁਹਾਨੂੰ ਉਹ ਵੀ ਅੱਛਾ ਲੱਗੇਗਾ ਹਨਾ ਇੰਨਾ ਗੰਦਾ ਜਿਹਾ ਵੀ ਨਹੀ ਲੱਗੇਗਾ ਤੇ ਨਾਲੇ ਦੂਜੀ ਗੱਲ ਤੇ ਇਹ ਹੈ। ਕਿ ਜਿਹੜੀ ਅੱਜ ਕੱਲ ਦੀ ਹੂਣ ਵਾਲੀ ਕਰੀਮਸ ਆ ਚੁੱਕੀਆਂ ਨੇ ਨਾ ਉਹ ਕਰੀਮਸ ਇੱਦਾਂ ਦੀਆਂ ਨੇ ਜਿਵੇਂ ਸਾਨੂੰ ਅਸੀਂ ਕਹਿੰਦੇ ਨਾ ਅਸੀਂ ਯਾਰ ਕੁਛ ਲਗਾਇਆ ਫੇਸ ਤੇ ਬਟ ਸਾਨੂੰ ਅਹਿਸਾਸ ਨਹੀਂ ਹੋ ਰਿਹਾ। ਪਤਾ ਨੀ ਲੱਗਦਾ ਪਿਆ ਸਾਨੂੰ ਅੱਛਾ ਕੱਲ੍ਹ ਇੱਦਾਂ ਏਦਾਂ ਦੀਆਂ ਗ੍ਰਰੀਨ ਸਾਸ ਚੁੱਕਿਆ ਨੇ। ਮਤਲਬ ਉਹਨਾਂ ਦਾ ਇੰਨਾ ਸਮੂਥ ਟੈਕਚਰ ਹੁੰਦਾ। ਲਗਾਉਣ ਤੇ ਵੀ ਮਜ਼ਾ ਆਉਂਦਾ ਆ ਤੇ ਕਿਸੇ ਨੂੰ ਦੇਖੋ ਸਾਨੂੰ ਸਹੀ ਲੱਗਦਾ ਪਿਆ ਹੁਣ ਅਗਰ ਮੈਂ ਹੁਣ ਜਿਵੇਂ ਤੁਹਾਨੂੰ ਦੱਸ ਰਹੀ ਹਾਂ। ਮੈਂ ਤੁਹਾਨੂੰ ਸ਼ੇਅਰ ਕਰਾਂਗੀ ਮੈਂ ਕਿਹੜੇ ਵਾਲੇ ਅਹ ਕਰੀਮ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਲ ਦੇਖਣਾ ਬਹੁਤ ਵਧੀਆ ਕਰੀਮ ਹੈ। ਮੈਨੂੰ ਤਾਂ ਬਹੁਤ ਵਧੀਆ ਲੱਗਦੀ ਮੈਂ ਤਾਂ ਹਰ ਕਿਤੇ ਵੀ ਜਾਣਾ ਹੋਏ ਮੈਂ ਉਹੀ ਲਗਾ ਕੇ ਬਸ ਹੋਰ ਕੁੱਛ ਵੀ ਨਹੀਂ ਲਗਾਉਂਦੀ। ਬਸ ਓਹੀ ਕਰੀਮ ਲਗਾਈ ਬਸ ਦ ਹੁਣ ਜਿਵੇਂ ਮੇਰੇ ਕੋਲ ਨਾ ਅੱਜ ਕਸਟਮਰ ਹਾਂਜੀ-ਹਾਂਜੀ- ਹਾਂਜੀ-ਹਾਂਜੀ ਕਸਟਮਰ ਆਏ ਸੀ ਤੇ ਉਹਨਾਂ ਦੇ ਨਾ ਉਹ ਕਰਨੇ ਸੀ ਹੇਅਰ ਐਕਸਟੈਂਸ਼ਨ ਤੇ ਉਹ ਨਾ ਕਿਸੇ ਕੋਲ ਕਰਾ ਕੇ ਆਏ ਹੋਣੇ ਪਹਿਲਾਂ ਤੇ ਉਹਨਾਂ ਨੇ ਕੀ ਕੀਤਾ ਪੈਸੇ ਵੀ ਲੈ ਲਏ ਉਹਨਾਂ ਕੋਲੋਂ ਸਾਰਾ ਕੁਛ ਲੈ ਲਿਆ ਬਟ ਉਹਨਾਂ ਨੇ ਨਾ ਐਕਸਟੈਂਸ਼ਨ ਉਹਨਾਂ ਦੀ ਕਰਤੀ ਖਰਾਬ ਤੇ ਐਕਸਟੈਨਸ਼ਨ ਖਰਾਬ ਕਰਤੀ ਉਹਦੇ ਨਾਲ ਕੀ ਹੋਇਆ ਉਹ ਸਾਰੇ ਹੇਅਰ ਡੈਮੇਜ ਹੋ ਗਏ ਉਹ ਬੇਚਾਰੀ ਇੰਨੀ ਪਰੇਸ਼ਾਨ ਹੋਈ ਪਈ ਸੀ ਫਿਰ ਮੈਂ ਉਹਦੇ ਸਾਰੇ ਐਕਸਟੈਂਸ਼ਨ ਉਤਾਰੇ ਪਹਿਲੇ ਮੈਂ ਉਹਦਾ ਹੇਅਰ ਵੋਸ਼ ਕੀਤਾ ਫਿਰ ਉਹਨੇ ਮੈਂ ਤਰੀਕੇ ਦੇ ਨਾਲ ਉਹਦੇ ਨਵੀਂ ਵਾਲੀ ਮੈਂ ਐਕਸਟੈਂਸ਼ਨ ਲਗਾਈ ਕਿਉਂਕਿ ਦੇਖੋ ਅੱਗੇ ਕਿਸੇ ਨੇ ਐਕਸਟੈਨਸ਼ਨ ਵੀ ਯੂਜ ਕਰਦੇ ਪਏ ਨਾ ਉਹ ਵੀ ਸਹੀ ਹੋਣੀ ਚਾਹੀਦੀ ਹੈ। ਹੈਨਾ ਖ਼ਰਾਬ ਨਹੀਂ ਹੋਣੀ ਚਾਹੀਦੀ। ਕਿਸੇ ਦੀ ਯੂਜ਼ ਨਹੀਂ ਲਾਣੀ ਚਾਹੀਦੀ ਉਹਨੇ ਜ ਕੁਲ ਕਰਵਾਇਆ ਨਾ ਉਹ ਵੀ ਬਹੁਤ ਮਤਲਬ ਪ੍ਰੋਫੈਸ਼ਨਲ ਸੀ ਬਟ ਉਹਨੇ ਪਤਾ ਨ ਉਹਦੇ ਕੋਲੋਂ ਕਰਵਾਇਆ ਤੇ ਉਹਨੇ ਨਾ ਜਿਹੜੀ ਉਹਨੇ ਐਕਸਟੈਨਸ਼ਨ ਦਿੱਤੀ ਨਾ ਉਹ ਯੂਜ਼ ਸੀ ਉਹਦੀ ਐਕਸਟੈਂਸ਼ਨ। ਮਤਲਬ ਉਹਨੇ ਵਰਤੀ ਹੋਈ ਉਹ ਤੇ ਲਗਾ ਦਿੱਤੀ ਸੀ। ਦੇਖੋ ਹੁਣ ਕੀ ਪਤਾ ਉਹ ਅਤੇ ਇਨਫ ਹੈ ਨਾ ਕੁਛ ਜੋ ਵੀ ਹੋਏਗਾ ਮਾਸ ਜ ਜਾਂ ਕਿਵੇਂ ਵਾਲਾਂ ਦੇ ਵਿੱਚ ਜੋ ਇਨਫੈਕਸ਼ਨ ਹੋਏਗੀ ਉਹ ਤਾਂ ਵਿ ਚਾਰੀ ਦੂਸਰੀ ਨੂੰ ਪੈ ਗਈ ਨਾ ਉਹ ਬੇਚਾਰੀ ਇੰਨੀ ਬੁਰੀ ਹਾਲਤ ਉਹਦੀ। ਹਾਂਜੀ-ਹਾਂਜੀ ਫਿਰ ਮੈਂ ਉਹਦੇ ਅੱਛੇ ਤਰੀਕੇ ਨਾਲ ਵੋਸ਼ ਕਰਕੇ ਫਿਰ ਕਰੀਮ ਲਗਾ ਲੁਗੇ ਕੇ ਫਿਰ ਮੈਂ ਉਹਦੇ ਵਾਲ ਪਹਿਲਾਂ ਸਾਰੇ ਸੈੱਟ ਕੀਤੇ ਫਿਰ ਉਹਨੇ ਕਿਹਾ ਤੁਸੀਂ ਦੇਖ ਲਓ ਅਗਰ ਤੁਹਾਨੂੰ ਐਕਸਟੈਂਸ਼ਨ ਲੱਗਦੇ ਐਕਸਟੈਂਸ਼ਨ ਕਰਦੋ ਅਗਰ ਤੁਸੀਂ ਮੇਰੇ ਵਾਲਾਂ ਨੂੰ ਕੁਛ ਕਰ ਸਕਦੇ ਹੋ ਉਦੋਂ ਮੈਂ ਕਰ ਲਓ ਫਿਰ ਮੈਂ ਉਹਦੇ ਵਾਲਾਂ ਨੂੰ ਐਕਸਟੈਂਸ਼ਨ ਸੀ ਮੇਰੇ ਕੋਲ ਸ਼ੁਕਰ ਕਰੋ ਮੇਰੇ ਕੋਲ ਹੈਗੀ ਸੀ। ਕਿਉਂਕਿ ਮ ਘਟ ਹੀ ਮੈਂ ਅਜ ਤੁਹਾਨੂੰ ਕਿਹਾ ਥੋੜਾ ਬਹੁਤ ਸਮਾਨ ਲੈ ਕੇ ਆਈ ਹ ਕਿ ਜਿਹਦੇ ਨਾਲ ਮਤਲਬ ਪਹਿਲੇ ਮੈਨੂੰ ਪਤਾ ਲੱਗ ਜਾ ਨਾ ਕਸਟਮਰ ਨੂੰ ਚਾਹੀਦਾ ਕੀ ਹੈ। ਮੈਂ ਤੇ ਆਪਣੇ ਤਰਫ਼ ਤੋਂ ਤੂਰੀ ਦੁਕਾਨ ਭਰ ਲਵਾਂ। ਸਮਾਨ ਹੀੇ ਨਹੀ ਲੱਗਿਆ ਉਹਦਾ ਵੀ ਕੀ ਫਾਇਦਾ ਫਿਰ ਮੈਂ ਉਹਨੂੰ ਮਿਲੀ-ਮਿਲੀ ਫਟ ਫਟਾਫਟ ਮੈਂ ਉਹਦਾ ਲਗਾਇਆ ਫਿਰ ਉਹਨੂੰ ਥੋੜ੍ਹਾ ਜਿਹਾ ਸਾਹ ਮਿਲਿਆ ਕਿ ਨਹੀਂ ਹੁਣ ਠੀਕ ਆ ਮੇਰੇ ਵਾਲ। ਮੈਂ ਕਿਹਾਿਆ ਚਲੋ ਕੋਈ ਨਾ ਹਾਂਜੀ-ਹਾਂਜੀ ਜਦੋਂ ਇੱਕ ਵਾਰੀ ਪਤਾ ਲੱਗ ਜੇ ਨਾ ਕਸਟਮਰ ਨੂੰ ਕਿੱਦਾਂ ਕੀ-ਕੀ ਚੀਜ਼-
ਹਾਂਜੀ-ਹਾਂਜੀ ਫਿਰ ਉਸ ਹਿਸਾਬ ਨਾਲ ਤਿਆਰੀ ਕਰ ਲੈਂਦਾ ਬੰਦਾ ਮਤਲਬ ਉਹ ਸਮਾਨ ਮੰਗਾ ਕੇ ਰੱਖ ਪਲ
ਹਾਂਜੀ-ਹਾਂਜੀ-ਹਾਂਜੀ ਹੁਣ ਮੈਨੂੰ ਜਦੋਂ ਇਹ ਬਿਲਕੁਲ ਆਣ ਕੇ ਥੋੜੇ ਬਹੁਤ ਕਸਟਮਰ ਵੀ ਨੂ ਪਤਾ ਲੱਗੇਗਾ ਵੀ ਕਿਹੜੇ-ਕਿਹੜੇ
ਵੀ ਹਮ ਕਿੰਨਾ ਚਾਹੀਦਾ ਹੈ ਕਿ ਕਿੰਨੀ ਕੁਆਂਟਿਟੀ, ਮਤਲਬ ਲਿਆਉਣੀ ਹੈ ਪਿੱਛੋਂ
ਬਿਲਕੁਲ-ਬਿਲਕੁਲ ਕੁਲ ਕਿਹੜਾ ਵਾਲਾ ਚੀਜ਼ ਚਾਹੀਦੀ ਉਹਨਾਂ ਨੂੰ ਹੈਨਾ। ਕਿਹੜੀ ਕੰਪਨੀ ਦੀ ਚਾਹੀਦੀ, ਕਿਹੜੀ ਬ੍ਰਾਂਡ ਦੀ ਚਾਹੀਦੀ ਮੈਂਨੂ ਤਾਂ ਫਿਰ ਉਹੀ ਲਿਆ ਕੇ ਰੱਖਾਂਗੇ ਨਾ, ਫਿਰ ਦੇਖੋ ਏਦਾਂ ਕੀ ਹੋਏਗਾ ਹਾਂ ਬਿਲੁ ਹਾਂਜੀ-ਹਾਂਜੀ ਹੁਣ ਦੇਖੋ ਹੁਣ ਤੁਸੀਂ ਆਓਗੇ ਹੁਣ ਤੁਸੀਂ ਅਗਰ ਦੇਖੋਗੇ ਅਗਰ ਤੁਸੀਂ ਮੈਨੂੰ ਬੋਲੋਗੇ ਕਿ ਨਹੀਂ ਯਾਰ ਤੁਸੀਂ ਅਗਰ ਦੇਖੋਗੇ ਅਗਰ ਤੁਸੀ ਮੈਨੂੰ ਬੋਲੋਗੇ ਇਹ ਵਾਲੀ ਕੰਪਨੀ ਦੀ ਵੀ ਲੈ ਕੇ ਆ ਤੇਰਾ ਜ਼ਿਆਦਾ ਕੰਮ ਚੱਲੇਗਾ ਕਿਉਂਕਿ ਹੁਣ ਦੇਖੋ ਤੁਹਾਨੂੰ ਵੀ ਪਤਾ ਆ ਸ ਮਾਰਕੀਟ ਦਾ ਹੈ ਨਾ ਕਿ ਕਿੱਦਾਂ ਕੀ ਕੀ ਸਿਸਟਮ ਹੁੰਦਾ ਆ ਅਤੇ ਉਹਦੇ ਨਾਲ ਵੀ ਥੋੜ੍ਹਾ ਫ਼ਰਕ ਪਏਗਾ ਹੁਣ ਤੁਹਾਨੂ ਤੁਸੀਂ ਮੈਨੂੰ ਦੋ ਤਿੰਨ ਚੀਜ਼ਾਂ ਦੱਸ ਕੇ ਜਾਊਗੇ ਦੇਖੋ ਮੈਨੂੰ ਮੇਰੇ ਲਈ ਵਧੀਆ ਗੱਲ ਹੈ ਨਾ, ਮੈਨੂੰ ਦੇਖੋ ਕੁਛ ਨਵਾਂ ਪਤਾ ਲੱਗੇਗਾ। ਕਿ ਬਈ ਮੇਰੇ ਚ ਕੀ ਕਮੀ ਹੈਗੀ ਆ ਮੈਂ ਉਹਨੂੰ ਪੂਰੀ ਕਰਾਂ ਜਾਂ ਉਹਨੂੰ ਕਵਰ ਕਰਾਂ।
ਹੂ ਸਹੀ ਗੱਲ ਹੈ।
ਜੀ ਬਾਕੀ ਮੈਂ ਤੁਹਾਨੂੰ ਭੇਜਾਂਗੀ ਤੁਸੀਂ ਇੱਕ ਵਾਰੀ ਜ਼ਰੂਰ ਆਣਾ ਦੁਕਾਨ ਤੇ ਠੀਕ ਹੈ। ਜੋ ਚੀਜ਼ਾਂ ਲੈਣੀਆਂ ਹੋਏਗੀ ਤੁਸੀਂ ਬੈਗਸ ਵਗੈਰਾ, ਅਸੈਸਰੀ ਵਗੈਰਾ ਸਾਰਾ ਕੁਛ ਮੇਰੇਕੋਲ ਸਾਰਾ ਕੁਛ ਅਵੇਲੇਬਲ ਹੈਗਾ ਸ਼ੋਪ ਤੇ।
ਹਾਂਜੀ।
ਮੈਂ ਕਿਹਾ ਤੁਸੀਂ ਅਗਰ ਸ਼ੋਪ ਕੁਛ ਲੈਣਾ ਲੂਣਾ ਹੋਏਗਾ ਨਾ ਤੇ ਤੁਸੀਂ ਮੇਰੇ ਕੋਲੋਂ ਸ਼ੋਪ ਤੇ ਆਨਾ ਸ਼ੋਪ
ਹਾਂਜੀ-ਹਾਂਜੀ ਕੋਈ ਨੀ ਮੈਂ ਆਵਾਂਗੀ ਟਾਈਮਿੰਗ ਕੀ ਹੈਗੀ। ਤੁਹਾਡੇ
ਟਾਈਮਿੰਗ ਕੋਈ ਕੋਈ ਗੱਲ ਨੀ ਤੁਸੀਂ ਮੈਨੂੰ ਕਾਲ ਕਰ ਲੇਨਾ ਪਹਿਲੇ ਕਦੋਂ ਆਉਣਾ ਆ ਮੈਂ ਤੁਹਾਨੂੰ ਦੱਸ ਦਾਂਗੀ ਤੁਹਾਨੂੰ ਸ਼ੇਅਰ ਕਰਦਾਂਗੀ ਤੁਸੀਂ ਆਪਣਾ ਅਰਾਮ ਨਾਲ ਫ੍ਰੀ ਟਾਈਮ ਤੁਹਾਨੂੰ ਪਤਾ ਤੇ ਹੈ, ਜਦੋਂ ਕੁੜੀਆਂ ਨੇ ਕੁਛ ਦੇਖਣਾ ਹੁੰਦਾ ਤਾਂ ਉਹਨਾਂ ਨੂੰ ਫ੍ਰੀ ਟਾਈਮ ਚਾਹੀਦਾ ਹੁੰਦਾ ਉਹਨਾਂ ਨੂੰ ਕੋਈ ਉਹ ਨੀ ਚਾਹੀਦਾ ਹੁੰਦਾ
ਸਹੀ ਗੱਲ ਸੀ, ਹਾਂਜੀ ਹਾਂ ਜੀ, ਕੋਈ ਨੀ ਤੁਸੀਂ ਤੇ ਮੈਨੂੰ, ਉਹ ਸਭ ਕੁੱਛ ਸ਼ੇਅਰ ਕਰ ਦੇਣਾ, ਮੈਂ ਫਿਰ ਆ ਜਾਗੀ
ਹਾਂ, ਕੋਈ ਗੱਲ ਨੀ ਆ ਜਾਂਗੀ। ਤੁਸੀਂ ਵੀ ਆਪਣੇ ਵੀ ਦੋ ਤਿੰਨ ਲੋਕਾਂ ਨੂੰ ਦੱਸ ਦੇਣਾ ਨਾ ਦੇਖੋ ਹੁਣ ਜਿਵੇਂ ਇੱਕ ਬੰਦੇ ਨੂੰ ਵਧੀਆ ਲੱਗਦਾ ਨਾ ਕੋਈ, ਹਾਂਜੀ, ਜਿਵੇਂ ਕੋਈ ਚੀਜ਼ ਉਸ ਬੰਦੇ ਨੂੰ ਪਤਾ ਲੱਗਦੀ ਹੈ। ਕਿ ਨਹੀਂ ਯਾਰ ਇਹਦੇ ਕੋਲ ਵਧੀਆ ਸਮਾਨ ਹੈਗਾ।
ਹਾਂਜੀ
ਏਦਾਂ ਕੀ ਹੁੰਦਾ ਉਹ ਬੰਦਾ ਬਾਦ ਜਾ ਕੇ ਦੋ ਬੰਦਿਆਂ ਨੂੰ ਕੇਗਾ ਫਿਰ ਔ ਦੋ
ਨਾਲੇ ਹਾਂਜੀ, ਨਾਲੇ ਪੁੱਛ, ਹਾਂਜੀ ਪੁੱਛਦੇ ਵੀ ਨੇ ਕੀ ਤੁਸੀਂ ਕੀ ਲਗਾਇਆ? ਕਿੱਥੋਂ ਲਿਆ?
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਇੱਥੇ ਐਡਵਰਟਾਈਜਮੈਂਟ ਹੋ ਜਾਂਦੀ ਆ ਸਾਡੀ ਚੀਜ਼ ਦੀ। ਸਾਨੂੰ ਵੀ ਫੇਰ ਵਧੀਆ ਲੱਗਦਾ ਵੀ ਹਾਂ ਬਈ ਸਾਡੇ ਕੋਲ ਕਸਟ੍ਮਰ ਆ ਰਹੇ ਨੇ ਸਾਡਾ ਕੰਮ ਚੱਲੇਗਾ। ਫਿਰ ਬੰਦਾ ਅਗੇ ਸੋਚਦਾ ਵੀ ਹੈਗਾ ਚੀਜ਼ਾਂ ਕਰਨ ਲਈ ਜਾ ਪਾਣ ਲਈ। ਆ ਵੀ ਚੀਜ਼ ਹੋ ਜਾਂਦੀ ਆ। ਬਾਕੀ ਤੇ ਮੈਂ ਇਹੀ ਕੋਸ਼ਿਸ਼ ਕਰਾਂਗੀ ਮੈਂ ਵੀ ਆਪਣਾ ਸਾਰਾ ਨਾ ਮੈਂ ਪੇਜ ਵੀ ਬਣਾਇਆ ਹੋਇਆ। ਮੈਂ ਤੁਹਾਨੂੰ ਪੇਜ ਵੀ ਫੋਲੋ, ਮਤਲਬ ਤੁਹਾਨੂੰ ਭੇਜ ਦਾਂਗੀ ਤੁਸੀਂ ਫੋਲੋ ਕਰ ਲੈਣਾ ਤੁਸੀਂ ਦੇਖ ਲੈਣਾ। ਹਾਂ ਹਾਂ ਤੇ ਤੁਸੀਂ ਜ਼ਰੂਰ ਆ ਜਾਣਾ ਠੀਕ ਹੈ, ਜਦੋਂ ਆਉਣਾ ਹੋਏਗਾ ਮੈਨੂੰ ਮੈਸੇਜ ਕਰ ਦੇਣਾ। ਮੈਂ ਤੁਹਾਨੂੰ ਨਾ ਕਾੱਲ ਕਰਕੇ ਦੱਸ ਦੇਵਾਂਗੀ ਸਾਰਾ ਕੁਛ
ਠੀਕ ਹੈ, ਠੀਕ ਹੈ, ਜੀ ਔਕੇ ਜੀ।
ਇਕ ਉਹ
ਔ ਕੇ, ਔ ਕੇ ਬਾਏ, ਸਤਿ ਸ਼੍ਰੀ ਅਕਾਲ ਜੀ।
ਖਾਲੀ